ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਹਾਂਜੀ ਹੋਰ ਠੀਕ ਠਾਕ
ਹਾਂਜੀ ਹਾਂਜੀ ਵਧੀਆ
ਹਾਂਜੀ ਹਾਂਜੀ ਹਾਂਜੀ ਵਧੀਆ ਵਧੀਆ ਤੁਸੀਂ ਦੱਸੋ
ਬਸ ਠੀਕ ਠਾਕ ਵਧੀਆ ਅੱਜ ਮੈਂ ਤੁਥਹਾਡੇ ਨਾਲ ਫਾਸਟ ਫੂਡ ਹੋਮਮੇਡ ਬਾਰੇ ਕੁਛ ਡਿਸਕਸ ਕਰਨਾ ਚਾਹੁੰਦਾ ਸੀ
ਓਕੇ ਹਾਂਜੀ ਹਾਂਜੀ
ਤੁਹਾਡੇ ਹਿਸਾਬ ਨਾਲ ਕਿਹੜਾ ਫੂਟ ਠੀਕ ਹੈ ਫਾਸਟ ਫੂਡ ਠੀਕ ਹੈ ਕਿ ਹੋਮੇਡ ਠੀਕ ਹੈ ਜੀ
ਨਹੀਂ ਹੋਮਮੇਡ ਹੀ ਠੀਕ ਹੈ ਫਾਸ ਫੂਡ ਤਾਂ ਚਲੋ ਆਪਾਂ ਵੈਸੇ ਹੀ ਨਾ ਖਾ ਲੈਂਦੇ ਹਾਂ ਇੱਕ ਟੇਸਟੀ ਹੁੰਦਾ ਵਾ ਪਰ ਉਹਦੇ ਵਿੱਚ ਜੋ ਜੋ ਪੈਂਦਾ ਵਾ ਉਹ ਆਪਣੀ ਹੈਲਥ ਦੇ ਲ ਬਹੁਤ ਹੀ ਨੁਕਸਾਨਦਾਇਕ ਆ ਦੇਖੋ ਕਿੰਨੀਆਂ ਬਿਮਾਰੀਆਂ ਲਗ ਗਇਆ ਨੇ ਅੱਜ ਕੱਲ੍ਹ ਜਦੋਂ ਵੀ ਡਾਕਟਰ ਕੋਲ ਜਾਂਦੇ ਆ ਸਾਰੇ ਹੀ ਕਹਿੰਦੇ ਆ ਵੀ ਤੁਸੀਂ ਸਭ ਤੋਂ ਪਹਿਲਾਂ ਫਾਸਟ ਫੂਡ ਛੱਡੋ ਬਾਹਰਲਾ ਖਾਣਾ ਛੱਡੋ ਤਾਂ ਮੈਹੀ ਮੈਨੂੰ ਤਾਂ ਇਹੀ ਲੱਗਦਾ ਕਿ ਹੋਮਮੇਡ ਹੀ ਜ਼ਿਆਦਾ ਵਧੀਆ ਦੇਖੋ ਸਫ਼ਾਈ ਵੀ ਹੁੰਦੀ ਹੈ ਹਾਈਜੀਨ ਦਾ ਧਿਆਨ ਰੱਖਿਆ ਜਾਂਦਾ ਹਨਾ ਆਪਾਂ ਸਾਰਾ ਕੁਛ ਸਫ਼ਾਈ ਦੇ ਨਾਲ ਬਣਾਉਂਦੇ ਹਾਂ ਪਰ ਜਦੋਂ ਆਪਾਂ ਬਾਹਰ ਖਾਂਦੇ ਹਾਂ ਤੁਸੀਂ ਦੇਖੋ ਰੇਹੜੀਆਂ ਤੇ ਡਸਟ ਵਗੈਰਾ ਉਵੇਂ ਹੀ ਪੈਂਦੀ ਆ ਫਿਰ ਵੀ ਆਪਾਂ ਖਾਂਦੇ ਹਾਂ ਆਪਾਂ ਨੂੰ ਪਤਾ ਹੋਣ ਦੇ ਬਾਵਜੂਦ ਵੀ ਹਾਰਮ
ਮੈਂ ਉਹੀ ਦੱਸੋ ਸ ਜੇ ਕਿਸੇ ਵੀ ਰੇਹੜੀ ਤੇ ਦੇਖ ਲੋ ਰੈਸਟੋਰੈਂਟ ਤੇ ਦੇਖ ਲੋ ਜਿੱਥੇ ਵੀ ਮ ਕਿਹਾ ਰਸ਼ ਬੜਾ ਹੁੰਦਾ ਜੀ ਹਰੇਕ ਚੀਜ਼ ਤੇ ਜੀ ਅੱਜ ਕੱਲ੍ਹ ਨਿਊਡਲ ਵਗੈਰਾ ਮਨਚੂਰੀਅਨ ਵਗੈਰਾ ਹੋ ਗਏ ਜੀ ਚਾਪਾਂ ਵਗੈਰਾ ਤਾਂ ਵੈਸੇ ਮੇਰੇ ਸਨ ਖਾਸ ਕਰਕੇ ਲੇਡੀਜ਼ ਦਾ ਰਸ਼ ਜ਼ਿਆਦਾ ਹੁੰਦਾ ਜੀ ਨਾਲੇ
ਹਾਂਜੀ ਬਿਲਕੁਲ ਇੱਕ ਤਾਂ ਇਹ ਹੁੰਦਾ ਕਿ ਚਲੋ ਉਹਨਾਂ ਨੂੰ ਬਣਾਉਣਾ ਨੀ ਪੈਂਦਾ ਹਨਾ ਚਲੋ ਉਹ ਕਹਿੰਦੇ ਵੀ ਚਲੋ ਆਪਾਂ ਬਾਹਰਲਾ ਖਾ ਲੈਂਦੇ ਹਾਂ ਤੇ ਫਿਰ ਦੂਸਰਾ ਟੇਸਟ ਹੀ ਹੁੰਦਾ ਵਾ ਮਸਾਲੇ ਵਗੈਰਾ ਉਹਦੇ ਵਿੱਚ ਜੋ ਜੋ ਪਾਉਂਦੇ ਨੇ ਉਹਦੇ ਨਾਲ ਉਹ ਟੇਸਟ ਜ਼ਰੂਰ ਹੁੰਦਾ
ਹਾਂ ਉਹ ਮਸਾਲੇ ਕੁ ਐਕਸੈਸ ਵਗੈਰਾ ਪਾ ਕੇ ਨਾ ਉਹਨੂੰ ਟੇਸਟੀ ਬਣਾ ਦਿੰਦੇ ਨੇ ਜੀ ਉਹ
ਬਿਲਕੁਲ ਬਿਲਕੁਲ
ਇਹ ਵੀ ਗਾਡੀ ੋ ਗੱਲ ਥੋੜੀ ਠੀਕ ਹੈ ਕਿ ਬਣਾਉਣਾ ਘੱਟ ਪੈਂਦਾ ਇਹ ਵੀ ਉਹ ਤਾਂ ਕੀ ਚਲੋ ਕਦੇ ਕਦੀ ਸ਼ੌਂਕ ਕੋਈ ਫੈਮਿਲੀ ਚ ਗੈਸਟ ਵਗੈਰਾ ਕੁ ਅੱਛਾ ਚਲੋ ਫਰ ਤਾਂ
ਹਾਂ ਬਿਲਕੁਲ ਕਦੇ ਕਦੇ ਚਲੋ ਖਾ ਲਿਆ ਹਨਾ ਹਾਂਜੀ ਬਿਲਕੁਲ ਬਿਲਕੁਲ ਅਹ ਕਦੇ ਕਦ ਹੀ ਹੋਇਆ ਚਲੋ ਖਾ ਲਿਆ ਪਰ ਆਪਾਂ ਤਾਂ ਆਪਾਂ ਨੂੰ ਡੇਲੀ ਰੂਟੀਨ ਦੇ ਵਿੱਚ ਉਸ ਚੀਜ਼ ਨੂੰ ਸ਼ਾਮਿਲ ਕਰਦੇ ਜਾ ਰਹੇ ਹ ਬਣੀ ਆਪਾਂ ਨੂੰ ਇੰਨਾ ਟੇਸਟੀ ਲੱਗਦਾ ਕਿ ਆਪਾਂ ਥੋੜੇ ਕੁ ਦਿਨਾਂ ਬਾਅਦ ਚਲੋ ਇੱਕ ਦਿਨ ਛੱਡਦੇ ਹਾਂ ਦੂਸਰੇ ਦਿਨ ਹੀ ਕਹਿ ਦਿੰਦੇ ਹਾਂ ਹਾਂ ਅੱਜ ਖਾ ਜਾਂਦੇ ਹਾਂ ਬਾਹਰ ਚਲੋ ਅੱਜ ਖਾ ਜਾਂਦੇ ਹਾਂ ਬਾਹਰ ਬਸ
ਵਧੀਆ ਨਹੀਂੀ ਲਦਾ ਬਿਲਕੁਲ ਬਿਲਕੁਲ
ਹਾਂਜੀ ਹੁਣ ਦੇਖੋ ਆਪਾਂ ਵੀ ਖਾਂਦੇ ਹਾਂ ਘਰ ਦੀ ਰੋਟੀ ਸਬਜ਼ੀ ਚਲੋ ਬਣਾਉਂਦੇ ਆਾਂ ਹਨਾ ਪਰ ਉਹਦੇ ਨਾਲੋਂ ਆਪਾਂ ਨੂੰ ਆਪਾਂ ਨੂੰ ਵੀ ਜੇ ਆਪਾਂ ਖੁਦ ਤੇ ਦੇਖੀਏ ਆਪਾਂ ਨੂੰ ਵੀ ਬਰਗਰ ਪੀਜ਼ੇ ਜ਼ਿਆਦਾ ਵਧੀਆ ਲੱਗਦੇ ਨੇ
ਦੇਖ ਦੇਖੋ ਲੱਗਦੇ ਤਾਂ ਵਧੀਆ ਨੇ ਬਰਗਰ ਹੋ ਗਿਆ ਪੀਜ਼ਾ ਹੋ ਗਿਆ ਹੁਣ ਬ ਪਿੱਛੇ ਵੀ ਦੇਖੋ ਬੜਾ ਟੇਸਟੀ ਆ ਬੜਾ ਸ਼ੌਂਕ ਨਾਲ ਖਾਂਦੇ ਨੇ ਜੀ ਪਰ ਆਫਟਰ ਆਫ ਹੈ ਤਾਂ ਇਹ ਤਾਂ ਨੁਕਸਾਨ ਹੀ ਹੈ ਨੇ ਕੋਈ ਫਾਇਦਾ ਤਾਂ ਹੈ ਨੀ ਕਿਸੇ ਦਾ ਕੋਈ ਖਾਸ ਕਰਕੇ ਜਿਹੜਾ ਮ ਮੈਦੇ ਦੀਆਂ ਚੀਜ਼ਾਂ ਬਣ ਹੈਗੀਆਂ ਜੀ ਮੈਦੀ ਨੂੰ ਜਦੋਂ ਉਹ ਕਰਕੇ ਬਣਾਉਂਦੇ ਨੇ ਉਹ ਫ ਕਿਤੇ ਕਿਤੇ ਆਪਣੇ ਇੰਟਰਨਲ ਪਾਰਟ ਤੇ ਨੁਕਸਾਨ ਤਾਂ ਕਰਦੀ ਹੈ ਨਾ ਜੀ
ਬਿਲਕੁਲ ਬਿਲਕੁਲ ਹੁਣ ਦੇਖੋ ਆਪਾਂ ਵੈਸੇ ਹੀ ਦੇਖ ਲਈਏ ਜਿਵੇਂ ਬਾਕੀ ਸਾਰੀ ਚੀਜ਼ਾਂ ਨੂੰ ਪਚਣ ਦੇ ਵਿੱਚ ਟਾਈਮ ਲੱਗਦਾ ਮੈਂ ਤਨ ਤਾਂ ਸਭ ਤੋਂ ਜ਼ਿਆਦਾ ਟਾਈਮ ਲੱਗਦਾ ਵਾ ਉਹਓਨੇ ਆਪਣੇ ਜਿਹੜੇ ਇੰਟਰਨਲ ਔਰ ਨੇ ਨਾ ਫਾਸਟ ਕੰਮ ਨਹੀਂ ਕਰ ਰਹੇ ਹੈਗੇ ਦੇਖੋ ਫਿਰ ਵੀ ਆਪਾਂ ਆਪਣੀ ਸਿਹਤ ਤੁਹਾਨੂੰ ਪਤਾ ਹੀ ਹੈ ਪਹਿਲਾਂ ਵਾਲੇ ਨਾਲ ਨਾਲੋਂ ਕਿੱਥੇ ਇੱਕ ਸਟੈਂਡ ਕਰ ਰਹੀ ਆ ਪਹਿਲੀਆਂ ਜਨਰੇਸ਼ਨ ਹੁੰਦੀਆਂ ਸੀਗੀਆਂ ਦੇਖੋ ਘਿਓ ਘਿਊ ਦੇਸੀ ਘਿਓ ਖਾ ਜਾਂਦੀਆਂ ਸੀ ਨਾ ਆਪਣੇ ਵਰਗੇ ਹੁਣ ਖਾਣ ਲੱਗਣਗੇ ਕਦੇ ਆਪਣਾ ਬੀਬੀ ਵੱਧ ਜਾਂਦਾ ਕਦੇ ਕੁਛ ਹੋ ਜਾਂਦਾ ਹਨਾ
ਅੱਜ ਕੱਲ੍ਹ ਬੱਚੇ ਵੀ ਦੇਖੋ ਦੇਸੀ ਨਾ ਦੁੱਧ ਪੀ ਕੇ ਰਾਜੀ ਹੈ ਨਾ ਦੇਸੀ ਘਿਓ ਖਾਗਾ ਰਾਜੀ ਹੈਗੇ ਨੇ ਜੀ
ਤੇ ਉਹਨਾਂ ਦਾ ਬਸ ਜਾਂ ਤਾਂ ਕੁਛ ਪੈਕੇਟ ਦੇ ਵਿੱਚ ਜੋ ਵੀ ਆ ਹਨਾ ਬਾਹਰਲਾ ਉਹ ਲਿਆ ਦੋ ਜਾਂ ਫਿਰ ਬਰਗਰ ਲਿਆ ਦੋ ਨਿਊ ਨੂਡਲਸ ਦੇ ਬਹੁਤ ਫੈਨ ਨੇ ਇੱਕ ਮੋਮੋਸ ਚੱਲਦੇ ਨੇ ਅੱਜ ਕੱਲ੍ਹ ਉਹਨਾਂ ਦੇ ਵੀ ਬਹੁਤ ਵੱਡੇ ਫੈਨ ਨੇ ਬੱਚੇ ਮਤਲਬ ਬਾਹਰਲੀ ਕੋਈ ਵੀ ਆਈਟਮ ਆ ਬੱਚਿਆਂ ਨੂੰ ਵੀ ਪਸੰਦ ਆ ਆਪਾਂ ਨੂੰ ਵੀ ਪਸੰਦ ਆ ਇਹ ਪਤਾ ਹੋਣ ਦੇ ਬਾਵਜੂਦ ਕੇ ਨੁਕਸਾਨ ਕਰੂਗੀ ਹਨਾ ਚਲੋ ਬੱਚਿਆਂ ਨੂੰ ਤਾਂ ਨਹੀਂ ਪਤਾ ਆਪਾਂ ਨੂੰ ਤਾਂ ਪਤਾ ਨਾ ਆਪਾਂ ਫੇਿਰ ਵੀ ਖਾਂਦੇ ਹਾਂ ਆਪਾਂ ਹੀ ਆਪਣੇ ਬੱਚਿਆਂ ਨੂੰ ਲਿਆ ਕੇ ਦੇ ਇਹ ਆ ਨਾ
ਬਿਲਕੁਲ ਜੀ, ਬਿਲਕੁਲ- ਬਿਲਕੁਲ।
ਜੀ ਤਾਂ ਇਹਦੇ ਨਾਲੋਂ ਮੈਨੂੰ ਲੱਗਦਾ ਜ਼ਿਆਦਾ ਜ਼ਰੂਰੀ ਹੈ ਕਿ ਆਪਾਂ ਆਪਣੇ ਬੱਚਿਆਂ ਨੂੰ ਪਹਿਲਾਂ ਤਾਂ ਕੋਸ਼ਿਸ਼ ਕਰੀਏ ਪ੍ਰੈਕਟੀਕਲੀ ਸਮਝਾਈਏ ਕਿ ਫਾਸਟ ਫੂਡ ਦੇ ਨਾਲੋਂ ਆਪਾਂ ਹੋਮਮੇਡ ਚੀਜ਼ਾਂ ਹੀ ਖਾਈ ਖਾਈਆਂ ਜਾਣ ਕਿਉਂਕਿ ਦੇਖੋ ਰੇਹੜੀਆਂ ਦੇ ਉੱਪਰ ਜਦੋਂ ਆਪਾਂ ਦੇਖਦੇ ਹਾਂ, ਉਹਨਾਂ ਦੀ ਕਿੰਨੀ ਕੁ ਸਫ਼ਾਈ ਹੁੰਦੀ ਆ ਦੇਖਿਆ ਹੀ ਆ ਤੁਸੀਂ ਨਾ
ਬਿਲਕੁਲ ਜੀ, ਬਿਲਕੁਲ
ਮਤਲਬ ਮੈਨੂੰ ਨੀ ਲੱਗਦਾ ਉਹ ਕੁਛ ਬਣਾਣ ਤੋਂ ਪਹਿਲਾਂ ਕਿਵੇੈਂ ਜਿਵੇਂ ਆਪਾਂ ਦਾ ਕੁਛ ਵੀ ਹੁਣ ਬਣਾਣ ਲੱਗੇ ਹਾਂ ਆਪਾਂ ਸਭ ਤੋਂ ਪਹਿਲਾਂ ਹੈਂਡ ਵੋਸ਼ ਕਰਦੇ ਹਾਂ ਬਰਤਨ ਨੂੰ ਸਾਰਾ ਕੁਛ ਸਫ਼ਾਈ ਕਰਦੇ ਹਾਂ, ਪਰ ਉਹ ਐਜੀਟਿਜ਼ ਉਵੇਂ ਰੇਹੜੀ ਦੇ ਉੱਪਰ ਖੜੇ ਨੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਕਿ ਉਹ ਹੱਥ ਧੋ ਨੇ ਬਾਰ- ਬਾਰ ਕਿ ਉਹ ਆਪਣੀ ਸਫ਼ਾਈ ਦਾ ਸ ਆਪਣੀ ਹੈਲਥ ਦਾ ਧਿਆਨ ਰੱਖ ਰਹੇ ਨੇ ਬਿਲਕੁਲ ਨਹੀਂ ਰੱਖ ਰਹੇ, ਬਸ ਆਪਾਂ ਵੀ ਨਹੀਂ ਦੇਖ ਰਹੇ ਇਸ ਚੀਜ਼ ਨੂੰ
ਨਹੀਂ ਕਰਨਾ ਚਾਹੀਦਾ ਦੇਖੋ ਹੁਣ ਆਪਾਂ ਹੁਣ ਵੀ ਅਜਿਹੇ ਵੇ ਇਸ ਰਹਿ ਗਏ ਫਿਰ ਤਾਂ ਆਪਾਂ ਨੂੰ ਅੱਗੇ ਜਾ ਕੇ ਨੁਕਸ ਪਾਣਾ ਬਈ।
ਬਿਲਕੁਲ- ਬਿਲਕੁਲ ਜੇ ਅੱਜ ਆਪਾਂ ਆਪਣੇ ਬੱਚਿਆਂ ਨੂੰ ਨੀ ਸਮਝਾ ਪਾ ਰਹੇ ਹੈਗੇ ਵੀ ਫਾਸਟ ਫੂਡ ਦੇ ਨਾਲ ਹੋਮੇਡ ਚੀਜ਼ਾਂ ਵਧੀਆ ਨੇ ਤਾਂ ਫਿਰ ਅੱਗੇ ਜਦੋਂ ਉਹਨਾਂ ਨੂੰ ਹੁਣ ਨੀ ਸਮਝ ਆਣਾ ਨਾ ਫਿਊਚਰ ਦੇ ਵਿੱਚ ਕਦੋਂ ਜਾ ਕੇ ਸਮਝਣਗੇ, ਉਹ ਤੇ ਕਦੋਂ ਅਗਲੀ ਜਨਰੇਸ਼ਨ ਨੂੰ ਉਹ ਸਮਝਾਣਗੇ ਜਦ ਤੱਕ ਤਾਂ ਬਹੁਤ ਨੁਕਸਾਨ ਹੋਜੂਗਾ ਹੁਣ ਦੇ ਟਾਈਮ ਚ ਦੇਖੋ ਆਪਣੀ ਜਿਹੜੀ ਲਾਈਫ ਆ ਲਾਈਫ ਸਪੈਨ ਪਹਿਲਾਂ ਦੇਖੋ ਇੱਕ ਸੌ ਇੱਕ ਤੱਕ ਚਲੇ ਜਾਂਦਾ ਸੀ, ਹੁਣ ਬਸ ਸਿਕਸਟੀ ਸੈਵਨਟੀ ਇੰਨਾ ਕੀ ਰਹਿੰਦਾ ਵਾ ਆਪਣਾ
ਬਸ ਸਿਕਸਟੀ ਬਸ ਓਹ ਕਹਿੰਦੇ ਸਿਕਸਟੀ ਬਾਅਦ ਤਾਂ ਵੈਸੇ ਬੋਨਸ ਲਾਈਫ ਸ਼ੁਰੂ ਹੋ ਜਾਂਦੀ ਹੈ, ਕਿੰਨਾ ਕੁ ਟਾਈਮ ਮਿਲਿਆ ਕਿੰਨਾ ਕੁ
ਬਿਲਕੁਲ ਇਨ ਫਿਊਚਰ ਮੈਨੂੰ ਲੱਗਦਾ ਇਹਤੋਂ ਵੀ ਘੱਟ ਜਾਣੀ ਆ ਲਾਈਫ
ਜੀ ਇਹੀ ਦੇਖੋ ਰਿਹਾ ਤਾਂ ਫਿਰ ਇਹੀ ਕੰਮ ਹੋਏਗਾ ਜੀ ਦੇਖੋ
ਕਿ ਆਪਣੇ ਇੰਟਰਨਲ ਬੋਡੀ ਪਾਰਟਸ ਜਿਹੜੇ ਨੇ ਉਹ ਹੈ ਉਹ ਨਹੀਂ ਵਧੀਆ ਰਹਿ ਰਹੇ ਦੇਖੋ ਕਿਸੇ ਦਾ ਕੁਛ ਖਰਾਬ ਹੋ ਜਾਂਦਾ ਮੋਸਟਲੀ ਪ੍ਰੋਬਲਮਜ਼ ਲੱਗਦੀਆਂ ਹੀ ਲੱਗਦੀਆਂ ਨੇ
ਗੁਰ ਗੁਰਦੇ ਵਗੈਰਾ ਦੇਖੋ ਕੰਮ ਨੀ ਕਰਦੇ ਲੀਵਰ ਆਪਣਾ ਪ੍ਰੋਪਰ ਕੰਮ ਨੀ ਕਰਦਾ
ਹਾਂਜੀ ਸਭ ਤੋਂ ਮੇਨ ਪ੍ਰੋਬਲਮ ਫੈਟੀ ਲੀਵਰ ਦੇਖੋ ਕਿਉਂ ਹੋ ਰਿਹਾ ਹੋ ਕਿਉਂ ਹੋ ਰਿਹਾ ਹੋ, ਕਿਉਂਕਿ ਜੇਕਰ ਆਪਾਂ ਬਾਹਰਲਾ ਖਾ ਰਹੇ ਹਾਂ ਹੁਣ ਜੋ-ਜੋ ਚੀਜ਼ਾਂ ਨਹੀਂ ਖਾਣੀਆਂ ਚਾਹੀਦੀਆਂ ਬ੍ਰੈਡ ਆ ਜਿਹੜਾ ਸਮੋਸੇ ਵਗੈ ਫਿਰ ਜਿਹਦੇ ਵਿੱਚ ਤਲੇ ਜਾਂਦੇ ਆ ਹਨਾ ਦੇਖਿਆ ਇਹ ਇਹਦੇ ਬਾਰੇ ਕਿੰਨਾ ਕਹਿ ਰਹੇ ਨੇ ਵੀ ਤੇਲ ਜਦੋਂ ਬਾਰ ਬਾਰ ਵਰਤਿਆ ਜਾਂਦਾ ਕਿੰਨਾ ਨੁਕਸਾਨਦਾਇਕ ਹੁੰਦਾ ਵਾ ਬਿਲਕੁਲ- ਬਿਲਕੁਲ
ਓਹ ਤੁਸੀਂ ਜਿਹੜੀ ਉਹਨਾਂ ਦੀ ਕਿਚਨ ਵਗੈ
ਬਿਲਕੁਲ ਹਾਂਜੀ- ਹਾਂਜੀ ਇਹੀ ਰੀਜਨ ਆ ਕੇ ਆਪਣੇ
ਵਗੈਰਾ ਹੁੰਦੇ ਉੱਥੇ ਕਿੰਨੀ ਕਈ ਵਾਰ
ਬਿਲਕੁਲ ਹਾਂਜੀ ਇਗਨੋਰ ਮਾਰ ਦਿੰਨੇ ਆਂ।
ਹੁਣ ਸਾਡੇ ਬਜ਼ੁਰਗ ਹੁੰਦੇ ਸੀ ਦੇਖੋ ਘਰ ਦੇ ਵਿੱਚ ਜਿਵੇਂ ਫਰੂਟ ਵਗੈਰਾ ਚੈਟ ਵਗੈਰਾ ਉਹਨਾਂ ਨੂੰ ਬੜੇ ਸ਼ੌਂਕ ਨਾਲ ਖਾਣੀ ਹੈਲਦੀ ਹੁੰਦਾ ਸੀਗਾ, ਲੱਸੀ ਪੀਣੀ, ਗੁੜ ਵਗੈਰਾ ਖਾਣਾ ਜੀ ਦੇਖੋ ਮਤਲਬ ਘਰ ਦੀ ਰੋਟੀ ਵਗੈਰਾ ਖਾਣੀ ਮਤਲਬ ਬੜੇ ਹੈਲਦੀ ਰਹੇ ਨੇ ਜੀ।
ਕੋਈ ਵੀ ਚਲੋ ਕੋਈ ਆਪਣੇ ਗੈਸਟ ਆਵੇ ਜਾਂ ਕੋਈ ਹਨਾ ਵੈਸੇ ਵੀ ਆਪਾਂ ਸਭ ਤੋਂ ਪਹਿਲਾਂ ਦੇ ਉਹਨਾਂ ਲਈ ਦੇਖੋ ਬਾਹਰਲੇ ਖਾਣਾ ਲੈ ਕੇ ਆਂਦੇ ਹਾਂ, ਘਰੇ ਤਾਂ ਨਹੀਂ ਬਣਾ ਰਹੇ ਆਪਾਂ।
ਹਾਂਜੀ ਜਦੋਂ ਵੀ ਗਾਇਸਟ ਦੇਖੋ ਸਭ ਤੋਂ ਪਹਿਲਾਂ ਆਪਾਂ ਕੋਲਡ ਡਰਿੰਕ ਸਮੋਸੇ ਭੱਜੇ ਦੇ ਭਾ ਵੀ ਇਹ ਚੀਜ਼ਾਂ ਜ਼ਰ
ਬਿਲਕੁਲ ਬਿਲਕੁਲ ਹਾਂਜੀ ਇਹ ਤਾਂ ਹੈ
ਆਪਾਂ ਇਨਵਾਇਰਮੈਂਟ ਨੂੰ ਆਪਾਂ ਅੱਛਾ ਬਣਾਉਣਾ ਤੇ ਇਹ ਚੀਜ਼ਾਂ ਨੂੰ ਆਪਾਂ ਥੋੜਾ ਜਿਹਾ ਹੁਣ ਇਹਦੇ ਲਈ ਆਪ ਨੂੰ ਕਦਮ ਚੁੱਕਣਾ ਚਾਹੀਦਾ ਮੇਰੇ ਹਿਸਾਬ ਨਾਲ
ਹਾਂਜੀ ਕਦਮ ਤਾਂ ਦੇਖੋ ਆਪਾਂ ਨੂੰ ਹੀ ਚੱਕਣੇ ਪੈਣੇ ਆ
ਹਾਂਜੀ ਇੱਕ ਬੰਦਾ ਚੱਕਿਆ ਇੱਕ ਨੂੰ ਦੇਖ ਕੇ ਦੂਜਾ ਦੂਜਿਆਂ ਦੇਖ ਕੇ ਤੀਜਾ ਹੌਲੀ ਹੌਲੀ ਆਪਾਂ ਸਾਰਾ ਜਦੋਂ ਮਾਹੌਲ ਹੀ ਏਦਾਂ ਦਾ ਬਣ ਜਾਏਗਾ ਤਾਂ ਸਭ ਕੁਛ ਵਧੀਆ ਬਣ ਸਕਦਾ ਇਹ ਵੀ ਹੈ ਕਿ ਕੁਛ ਨਹੀਂ ਹੋ ਸਕਦਾ ਸਭ ਕੁਛ ਹੋ ਸਕਦਾ ਸਿਰਫ ਕੋਸ਼ਿਸ਼ ਕਰਨੀ ਚਾਹੀਦੀ ਹੈ ਕੋਸ਼ਿਸ਼ ਕਰਨੀ ਪਏਗੀ ਆਪਾਂ ਨੂੰ
ਕੋਸ਼ਿਸ਼ ਤਾਂ ਕਰਨੀ ਚਾਹੀਦੀਆ ਪਰ ਅੱਜ ਦੇ ਸਮੇਂ ਦੇ ਵਿੱਚ ਦੇਖੋ ਆਪਾਂ ਤਾਂ ਥੋੜ੍ਹੀ ਬਹੁਤੀ ਕੋਸ਼ਿਸ਼ ਕਰ ਸਕਦੇ ਹਾਂ ਮੇਨ ਤਾਂ ਜਿਹੜੀ ਆਪਣੀ ਮਤਲਬ ਸਾਰੇ ਨੇ ਉਹਨਾਂ ਨੂੰ ਮਿਲ ਕੇ ਸਾਰਿਆਂ ਨੂੰ ਇਕੱਠੇ ਹੋਣ ਲਈ ਚਲੋ ਆਪਾਂ ਇੱਕ ਹੋਈਏ ਦੋ ਹੋਈਏ ਹਨਾ ਆਪਾਂ ਹੀ ਇਕੱਠੇ ਕਰੀਏ ਜੇ ਆਪਾਂ ਹੀ ਅੱਗੇ ਇਸ ਚੀਜ਼ ਨੂੰ ਰੋਕੀਏ ਵੀ ਜਾਂ ਤਾਂ ਫਿਰ ਇਹ ਹੋ ਸਕਦਾ ਵੀ ਰੇਹੜੀਆਂ ਤੇ ਜ਼ਿਆਦਾ ਤੋਂ ਜ਼ਿਆਦਾ ਸਫ਼ਾਈ ਰੱਖੀ ਜਾਵੇ ਹਨਾ ਚੈਕਿੰਗ ਹੁੰਦੀ ਹੋਣੀ ਚਾਹੀਦੀ ਹੈ ਵੀ ਹਾਂ ਸਫ਼ਾਈ ਹੈ ਚਲੋ ਫਿਰ ਵੀ ਠੀਕ ਹੈ ਪਰ ਆਪਣੀ ਤਾਂ ਜਣੇ ਖਣੇ ਦੇ ਕੋਲ ਰੇਹੜੀਆਂ ਨੇ ਤੇ ਸਾਰੇ ਹੀ ਮਤਲਬ ਉੱਥੇ ਭੀੜ ਲੱਗੀ ਹੋਈ ਰਹਿੰਦੀ ਹੈ ਚਾਹੇ ਕੁਛ ਵੀ ਹੋਵੇ
ਹਾਂਜੀ ਹਾਂ ਹਾਂਜੀ ਹਾਂਜੀ ਲੱਗੀ ਰਹਿੰਦੀ ਖਾਸ ਕਰ ਕੋ ਫੈਸਟੀਵਲ ਆ ਜਾ
ਉਹ ਉਦੋਂ ਤਾਂ ਮੈਨੂੰ ਲੱਗਦਾ ਤੁਸੀਂ ਦੀਵਾਲੀ ਤੇ ਦੇਖਿਆ ਕਰੋ ਜਦੋਂ ਮਠਿਆਈ ਖਰੀਦਣੀ ਹੁੰਦੀ ਆ ਬਾਹਰ ਲੱਗੀ ਹੁੰਦੀ ਹੈ ਮਠਿਆਈ ਦੇ ਉੱਪਰ ਮੱਖੀਆਂ ਦੇ ਖੋ ਕਿੰਨੀਆਂ ਹੁੰਦੀਆਂ ਫਿਰਰ ਵੀ ਮਿਠਿਆਈ ਖਰੀਦ ਕੇ ਲੈ ਕੇ ਜਾ ਰਹੇ ਹੁੰਦੇ ਆ ਉਹ ਵੀ ਇੰਨੀ ਇੰਨੀ ਮਹਿੰਗੀ ਖਰੀਦ ਕੇ ਲੈ ਕੇ ਜਾ ਰਹੇ ਹੁੰਦੇ ਹਾਂ ਅਸੀਂ ਬਿਲਕੁਲ ਬਿਲਕੁਲ ਕੁਛ ਵੀ ਕੁਛ ਵੀ ਹਾਂਜੀ ਬਿਲਕੁਲ ਬਿਲਕੁਲ ਰਸ਼ ਪੈ ਜਾਂਦਾ ਹਨਾ ਬਹੁਤ ਤਾਂ ਹਾਂਜੀ
ਈਵਨ ਕਿ ਆਪਾਂ ਅੱਜ ਕੱਲ੍ਹ ਬਹੁਤ ਵਧੀਆ ਵਧੀਆ ਰੈਸਪੀ ਆ ਰਹੀ ਹੈ ਮਿਠਾਈ ਵਗੈਰਾ ਵੀ ਬੜੀ ਅੱਛੀ ਘਰੇ ਬਣ ਸਕਦੀ ਹੈ ਫ ਥੋੜ੍ਹੀ ਜਿਹੀ ਖੇਚਲ ਕਰਨ ਦੀ ਲੋੜ ਹੈ ਜੀ
ਹ ਹਾਂ ਬਣ ਸਕਦੀ ਹੈ ਪਰ ਪਸੰਦ ਹੀ ਨਹੀਂੀ ਆਉਂਦੀ ਉਹਨਾਂ ਨੂੰ ਉਹ ਕਹਿੰਦੇ ਸ਼ਾਇਦ ਬਾਹਰਲਾ ਜ਼ਿਆਦਾ ਵਧੀਆ ਹੁੰਦਾ
ਦੇਖੋ ਜਿਹੜੀ ਘਰੇ ਚੀ ਇੱਕ ਤਾਂ ਪਿਓਰਟੀ ਹੋਏਗੀ ਉਹਦੇ ਵਿੱਚ ਦੇਖੋ ਆਪਾਂ ਹੁਣ ਕੋਈ ਕਿਸੇ ਦਿ ਮਿਲਾਵਟ ਇੱਕ ਮੱਕੇ ਹਾਈਨ ਸਫਾ ਸਫ਼ਾਈ ਬਹੁਤ ਇੱਕ ਆਪਣੇ ਅੱਖਾਂ ਸਾਹਮਣੇ ਚੀਜ਼ ਬਣਉਂਦੀ ਆ ਆਪਾਂ ਨੂੰ ਪਤਾ ਵੀ ਆਪਾਂ ਕੀ ਚੀਜ਼ ਬਣਾਈਏ ਕਿ ਬਣਿਆ ਚਲੋ ਹੋ ਸਕਦਾ ਇੱਕ ਜਾਂ ਦੋ ਵਾਰੀ ਕਰੀਏ ਆਪਾਂ ਉਹ ਵਾਲਾ ਟੇਸਟ ਨਾ ਬਣਾ
ਹਾਂਜੀ ਬਿਲਕੁਲ ਬਿਲਕੁਲ ਹਾਂਜੀ ਹਾਂਜੀ ਇਹ ਤਾਂ ਹੈ
ਜਾਵਾਂਗਾ ਤਾਂ ਫਿਰ ਉਹਦੇ ਚ ਹੀ ਬ ਪੋਟੀ ਵਗੈਰਾ ਨਹੀਂੀ ਹੋਏਗੀ ਜੇ ਆਪਾਂ ਹੁਣ ਜਿਹੜੇ ਬਾਹਰਲੇ ਮੁਲਕ ਕੀ ਕਰਦੇ ਆ ਉਹ ਲਿਮਿਟ ਦੇ ਵਿੱਚ ਇੰਨਾ ਮਿੱਠਾ ਪਾਉਣਾ ਇੰਨਾ ਨਮਕ ਪਾਉਣਾ ਉਹ ਇੱਕ ਲਿਮਟ ਹੈ ਉਹਨੂੰ ਟੇਸਟ ਲੱਗੇ ਚਾਹ ਨਾ ਲੱਗੇ ਜੀ ਉਹ ਨੇ ਜਿਵੇਂ ਆਪਾਂ ਗੱਲ ਕੀਤੀ ਮਸਾਲੇ ਵਗੈਰਾ ਬਹੁਤ ਪਾ ਲੈਂਦੇ ਨੇ ਉਹ ਮਸਾਲੇ ਇਸ ਕਰਕੇ ਉਹ ਆਪਣੇ
ਬਿਲਕੁਲ ਬਿਲਕੁਲ ਹਾਂਜੀ ਬਿਲਕੁਲ ਇਹ ਤਾਂ ਹੈ ਚਲੋ ਕੋਸ਼ਿਸ਼ ਇਹ ਕਰਨੀ ਚਾਹੀਦੀ ਆ ਕਿ ਆਪਾਂ ਚਲੋ ਆਪਾਂ ਇਸ ਚੀਜ਼ ਤੋਂ ਸ਼ੁਰੂਆਤ ਕਰੀਏ ਕਿ ਆਪਾਂ ਹੋਮਮੇਡ ਚੀਜ਼ਾਂ ਨੂੰ ਪ੍ਰੈਫਰੈਂਸ ਦੇਈਏ ਹਨਾ
ਹਾਂਜੀ ਹਾਂਜੀ ਹਾਂਜੀ ਹਾਂਜੀ ਬਿਲਕੁਲ
ਬਿਲਕੁਲ ਬਿਲਕੁਲ
ਚਲੋ ਥੋੜੇ ਨਾਲ ਗੱਲ ਕਰਕੇ ਵਧੀਆ ਲੱਗਿਆ ਜੀ
ਹਾਂਜੀ ਠੀਕ ਹੈ ਜੀ ਓਕੇ ਜੀ ਓਕੇ ਸਤਿ ਸ੍ਰੀ ਅਕਾਲ ਠੀ